ਹਾਂਜੀ- ਹਾਂਜੀ ਭੈਣ ਜੀ ਠੀਕ ਠਾਕ ਹੋਰ ਸਤਿ ਸ੍ਰੀ ਅਕਾਲ ਬੱਚੇ ਠੀਕ ਨੇ ਭੈਣ ਜੀ ਤੁਹਾਡੇ ਹੋਰ ਕੀ ਬਣ ਵਧੀਆ- ਵਧੀਆ ਕੀ ਬਣਾਇਆ ਅੱਜ ਤੁਸੀਂ
ਅੱਜ ਅਸੀਂ ਬਸ ਛੋਲੇ ਬਣਾਏ ਸੀ।
ਅੱਛਾ ਕਿਵੇਂ ਬਣਾਉਂਦੇ ਹੋ ਛੋਲੇ ਤੁਸੀਂ
ਮੈਂ ਕੁੱਕਰ 'ਚ ਸੀਟੀ ਮਰਵਾਣੀ ਆ ਸਾਰਾ ਮਸਾਲਾ ਪਾ ਕੇ ਕੁੱਕਰ 'ਚ ਸੀਟੀ ਮਰਵਾ ਕੇ ਫਿਰ ਭੁੰਨ ਮਸਾਲਾ ਭੁੰਨ ਕੇ ਫਿਰ ਛੋਲੇ ਬਣਾ ਲਈ ਦੇ ਨੇ।
ਹਾਂ ਜਲਦੀ ਬਣ ਜਾਂਦੇ ਨਾ ਟਾਈਮ ਬੱਚ ਜਾਂਦਾ ਏ।
ਹੋਰ ਹੋਰ ਡੋਸਾ ਮੈਂ ਤੇ ਡੋਸਾ ਵੀ ਬਣਾ ਲੈਂਦੀ ਆਂ।
ਡੋਸਾ ਵੀ ਬਣਾ ਲੈਂਦੇ ਹੋ ਕਿੰਜ ਬਣਾਦੇ ਹੋ ਭੈਣ ਜੀ ਡੋਸਾ
ਡੋਸਾ ਬਸ ਦਾਲ ਤੇ ਉਹ ਚਾਵਲ ਤੇ ਉਹ ਸਾਰਾ ਭਿਗੋ ਕੇ ਰੱਖਦੇ ਨਾ ਉਹਦਾ ਮਟੀਰੀਅਲ ਫੇਰ ਉਹਨੂੰ ਮਿਕਸੀ 'ਚ ਗ੍ਰੈਂਡ ਕਰਕੇ ਤੇ ਡੋਸਾ ਬਣਾ ਲੋ। ਆਲੂ ਉਬਾਲੋ ਉਹ -ਉਹ ਬਣਾਓ ਮਿਸ
ਇਹ ਤੇ ਵਧੀਆ ਏ।
ਆ ਮੈਂ ਇਹ ਮੈਂ ਤੇ ਘੁੰਮਣ ਫਿਰਨ ਗਈ ਸੀ ਪਹਾੜੀ ਲਾ ਕੇ ਬੜਾ ਮਜ਼ਾ ਆਇਆ ਹੋਰ ਬੜਾ ਮਜ਼ਾ ਆਇਆ ਪਹਾੜੀ ਇਲਾਕਿਆਂ
ਪਹਾੜੀ ਇਲਾਕੇ ਵਧੀਆ ਮੌਸਮ ਹੁੰਦਾ ਹੈ ਨਾ।
ਹਾਂ ਪਹਾੜੀ ਇਲਾਕੇ ਬਹੁਤ ਵਧੀਆ ਮੌਸਮ
ਹੂੰ ਅਸੀਂ ਵੀ ਜਾਵਾਂਗੇ।
ਹੁਣ ਬੱਚਿਆਂ ਬੁੱਚਿਆਂ ਨੂੰ ਆਂ ਬੱਚਿਆਂ ਨੂੰ ਲੈ ਕੇ ਜਾਣਾਗੇ ਪਹਾੜੀ ਇਲਾਕੇ ਵਧੀਆ ਰਹਿੰਦਾ।
ਹਾਂ ਵਧੀਆ ਉੱਥੇ ਵਧੀਆ ਮੌਸਮ ਹੁੰਦਾ ਨਾ ਬੱਚਿਆਂ ਨੂੰ ਅੱਜ ਕੱਲ੍ਹ ਬੜੀ ਚੱਲ
ਉਹ ਗਰਮੀ ਬਹੁਤ ਹੋ ਰਹੀ ਹੈ।
ਹੋਰ ਧਿਆਨ ਰੱਖੋ।
ਰੇਟ ਦੇ ਹਿਸਾਬ ਨਾਲ ਪਾਣੀ ਪੀ ਜਓ। ਹਾਂ ਪਾਣੀ ਦਾ ਦੱਸਦੇ ਪਾਣੀ ਬੜਾ ਜਰੂਰੀ ਪਾਣੀ ਕੰਪਲੀਟ ਹੋ ਜਾ ਨਾ ਫਿਰ
ਹਾਂ ਪਾਣੀ ਪਾਣੀ ਤਾਂ ਗਰਮੀਆਂ 'ਚ ਪਾਣੀ ਤਾਂ ਵਧੀਆ ਪੀਣਾ ਚਾਹੀਦਾ ਖੁੱਲ੍ਹਾ ਪਾਣੀ ਪੀਓ।
ਹਾਂ ਮੂੰਹ ਤੇ ਗਲੋ ਆਉਂਦੀ ਵਾਲਾਂ
ਅੱਛਾ -ਅੱਛਾ ਫਿਰ ਤੇ ਵਧੀਆ ਹੂੰ ਵਧੀ
ਮੂੰਹ ਤੇ ਗਲੋ ਆ ਜਾਂਦੇ ਪੈਰ ਸਹੀ ਹੋ ਜਾਂਦੇ ਏੜੀਆਂ ਸਾਫ਼ ਹੋ ਜਾਂਦੀਆਂ। ਪਾਣੀ ਪੀਣ ਨਾਲ
ਇੰਨਾ ਕੁਛ ਹੋ ਜਾਂਦਾ, ਉਹਦੇ ਨਾਲ ਪਾਣੀ ਪੀਣ ਨਾਲ ਵਧੀਆ। ਅਸੀਂ ਵੀ ਪੀਵਾਂਗੇ ਫਿਰ ਤੇ, ਹੋਰ ਸੁਣਾਓ? ਅਸੀਂ ਵੀ ਬਸ ਅੱਜ ਰਾਜਮਾਂ ਚਾਵਲ ਬਣਾਏ ਨੇ, ਅਸੀਂ ਅੱਜ ਰਾਜਮਾਂ ਚਾਵਲ ਬਣਾਏ ਨੇ, ਬਸ ਬੱਚੇ ਅੱਜ ਹੋਰ ਬੱਚੇ ਅੱਜ ਕਹਿੰਦੇ ਰਾਜਮਾ, ਚਾਵਲ ਖਾਣੇ ਨੇ, ਬੱਚਿਆਂ ਨੂੰ ਛੱਤ ਤੇ ਲੈ ਗਈ ਸੀ, ਸੈਰ ਬੱਚੇ ਨਾਨੀ ਘਰ ਹੋਰ ਬੱਚਿਆਂ ਨੂੰ ਘੁੰਮਾਏ ਨੇ ਬੱਚੇ,
ਅੱਛਾ, ਨਾਨੀ ਭਾਵੇਂ ਉਡੀਕਦੀ ਹੋਵੇ ਬੱਚਿਆਂ ਦੀ।
ਹੋਰ ਕੀ ਹੋਰ ਭੈਣ ਜੀ, ਹੋਰ ਮੌਸਮ? ਕਿੱਦਾਂ ਦਾ ਗਰਮੀ ਚੱਲ ਰਹੀ ਹੈ, ਕਿ ਬਾਰਿਸ਼ ਬਾਰਿਸ਼ ਆ ਰਹੀ ਹੈ।
ਗਰਮੀ ਨਾਲ ਦਿਹਾਤ ਚ ਚੁੱਕੀ ਸੀ ਬਹੁਤ ਜ਼ਿਆਦਾ ਹੋਰ ਅਸੀਂ ਤੇ ਏਸੀ ਚਲਾ ਕੇ ਬੈਠੇ,
ਹਾਂ ਏਸੀ ਬਿਨਾਂ ਤੇ ਅੱਜ-ਕੱਲ੍ਹ ਬੈਠਾ ਹੀ ਨਹੀਂ ਜਾਂਦਾ ਹੈਗਾ।
ਹੋਰ ਏਸੀ ਹੋਵੇ ਤੇ ਬੰਦਾ ਹੋਵੇ ਬਸ ਨਹੀਂ ਤੇ ਕੋਈ ਜ਼ਿੰਦਗੀ ਨਹੀਂ ਹੈ, ਐਸੀ ਦੀ ਨਾਲ
ਉਹ ਤੇ ਹੈ ਹੀ ਲਾਈਟ ਲੂਟ ਕਿੱਦਾਂ, ਇੱਥੇ ਲਾਈਟ ਸਹੀ ਆ ਹੁੰਦੀ ਤੁਹਾਡੇ?
ਲਾਈਟ ਆਹ ਬਾਰਿਸ਼ ਆਏ, ਤੇ ਲਾਈਟ ਉੱਡ ਜਾਂਦੀ ਹੈ। ਬਾਰਿਸ਼ ਨਾ ਆਵੇ, ਤੇ ਸਿਰ ਚੱਲਦੀ ਰਹਿੰਦੀ ਹੈ ਤੇ ਬਾਰਿਸ਼ ਆ ਗਈ ਤੇ ਲਾਈਟ ਨਾ ਬੰਦ
ਹੂਸ਼ ਸਾਡੇ ਤੇ ਠੀਕ ਹੈ ਲਾਈਟ ਵਗੈਰਾ ਠੀਕ ਆਦੀ ਐ।
ਬਾਰਿਸ਼ ਆਜੇ ਨਾ,
ਜਿੱਥੇ ਬਾਹਰ ਘਟੀ ਜਾਂਦੀ ਏ।
ਹਾਂ ਅੱਜ-ਕੱਲ੍ਹ ਬਾਂਦਰ ਆਉਣ ਲੱਗ ਗਏ ਨੇ ਬੜੇ,
ਅੱਛਾ,
ਹਾਂ ਮੋਟੇ-ਮੋਟੇ ਬਾਂਦਰ ਆ ਜਾਂਦੇ ਨੇ, ਪਤਾ ਨੀ ਕਿਧਰੋਂ ਆ ਵੀ ਆ। ਬਾਂਦਰਾਂ ਦਾ ਵੀ ਮੌਸਮ ਹੋਇਆ ਤਾਂ, ਉਹਨਾਂ ਦਾ ਕੋਈ ਪਤਾ ਨੀ ਚੱਲਦਾ, ਕਿੱਧਰੋਂ ਆ ਜਾਂਦੇ ਆ। ਹੋਰ ਤੁਹਾਡੇ ਬੱਚੇ ਠੀਕ-ਠਾਕ,
ਹਾਂਜੀ, ਸਾਡੇ ਬੱਚੇ ਠੀਕ-ਠਾਕ ਨੇ? ਬਸ ਬੱਚੇ ਅੱਜ-ਕੱਲ੍ਹ ਹੋਲੀਡੇ ਹੋਮਵਰਕ ਕਰਦੇ ਪਏ, ਨੇ ਛੁੱਟੀਆਂ ਪਈਆਂ ਹੋਈਆਂ। ਬੱਚਿਆਂ ਦੀਆਂ ਬਸ ਸਕੂਲ ਖੁੱਲ੍ਹੇ ਨੇ ਹੁਣ ਛੇ ਜੁਲਾਈ ਨੂੰ ਬਸ ਬੱਚੇ ਹੁਣ, ਆਪਣਾ ਹੋਲੀਡੇ ਹੋਮਵਰਕ ਕੰਪਲੀਟ ਕਰਦੇ ਪਏ ਨੇ
ਹਾਂ ਹੀ ਤੇ ਹੁਣ ਬੱਚਿਆਂ ਸਕੂਲਿਆਂ ਦੀ ਤਿਆਰੀਆਂ,
ਹੋਰ ਬੱਚਿਆਂ ਨੇ ਇਗਜ਼ਾਮ ਸਕੂਲ ਜਾਂਦੇ ਸੀਏ ਪੇਪਰ, ਹੂੰ, ਉਹ ਬਣਾਉਦੇ ਪਣੇ ਪ੍ਰੋਜੈਕਟ ਬਣਾ ਰਹੇ ਨੇ ਬੱਚੇ
ਹ
ਹੂੰ ਹੋਰ-ਹੋਰ ਭੈਣ ਜੀ, ਕਿੱਦਾਂ ਸੇਤਾਂ ਸੁੂਤਾ ਠੀਕ ਨੇ,
ਹਾਂਜੀ-ਹਾਂਜੀ, ਹੋਰ ਵਧੀਆ।
ਹਾਂ,
ਵਧੀਆ-ਵਧੀਆ, ਮੈਂ ਕਿਹਾ ਚੱਲ ਭੈਣ ਜੀ ਨੂੰ ਫੋਨ ਹੀ ਕਰ ਲਏ ਕਿੰਨੇ ਦਿਨ ਹੋ ਗਏ, ਗੱਲ ਹੀ ਨੀ ਹੋਈ।
ਹਾਂਜੀ-ਹਾਂਜੀ,
ਉਹ ਮੈਂ ਬਸ ਸੌਣ ਲੱਗੀ ਸੀ। ਘੁੰਮ ਕੇ ਆਏ ਹੋੁਣੇ ਹਲੇ,
ਅੱਛਾ ਘੁੰਮ ਆਇਓ,
ਹਾਂ ਹੋਰ ਘੁੰਮਣ।
ਹਾਂਜੀ ਚਲੋ ਵਧੀਆ ਘੁੰਮਣਾ ਵੀ ਜ਼ਰੂਰੀ ਹੈ।
ਹਾਂ। ਬਾਹਰ ਦੀ ਹਵਾ ਲਿਆਣੀ ਬਹੁਤ ਜ਼ਰੂਰੀ ਹੈ
ਤੇ ਤਾਜ਼ੀ ਹਵਾ ਸੈਰ ਕਰਨ ਚ ਸੈਰ ਕਰਨ ਜਾਓ। ਹਵਾ ਲਵੋ ਤਾਜ਼ੀ ਕਮਰੇ ਚ ਬਹਿ ਬਹਿ ਕੇ ਵੀ ਉਹ ਹੋ ਜਾਂਦਾ ਨਾ।
ਹੋਰ ਕੀ,
ਤਾਜ਼ੀ ਹਵਾ ਚ ਜਾਓ ਤੇ ਵਧੀਆ ਹੁੰਦਾ। ਪਾਰਕ ਪੂਰਕ ਚ ਜਾਣਾ ਚਾਹੀਦਾ ਬੱਚਿਆਂ ਨੂੰ ਵੀ ਲੈ ਜਾਣਾ ਚਾਹੀਦਾ ਸਵੇਰੇ ਸਵੇਰੇ।
ਹਾਂ।
ਹਾਂ, ਤਾਜ਼ੀ ਹਵਾ ਬਹੁਤ ਜ਼ਰੂਰੀ ਬੱਚਿਆਂ ਵਾਸਤੇ।
ਹੋਰ ਕੀ ਬੱਚੇ ਸਵੇਰੇ ਪਾਰਕ ਪੂਰਕ ਚ ਘੁਮਾ ਲਿਆਇ ਕਰੋ।
ਹਾਂਜੀ ਸਾਡੇ ਬੱਚੇ ਤੇ ਜਾਂਦੇ ਨੇ ਪਾਰਕ ਚ ਘੁੰਮਣ ਤੁਸੀਂ ਵੀ ਭੈਣ ਜੀ ਲੈ ਜਿਆ ਕਰੋ ਮੈਂ ਤੁਹਾਨੂੰ ਦੱਸਣ ਦੀ ਹਾਂ, ਅਸੀਂ ਤੇ ਜਾਂਦੇ ਹਾਂ। ਰੋਜ਼ ਬੱਚਿਆਂ ਨੂੰ ਸਾਡੇ ਬੱਚੇ ਤੇ ਰੋਜ਼ ਆਉਂਦੇ ਨੇ ਪਾਰਕ ਚ ਜਾਂਦੇ ਨੇ। ਸਵੇਰੇ ਜਾਂਦੇ ਨੇ, ਹੋਰ ਪਾਰਕ ਚ ਜਾਂ ਆਪਣੇ ਅੰਦਰ ਰ
ਉਹੀ ਤੇ ਬੱਚੇ ਨੇ ਜਾਣਾ ਕਿੱਥੇ ਗਰਮੀ ਐਡੀ ਆ। ਕੀ ਕਰੇ ਬੱਚੇ ਕਿੱਥੇ ਜਾਣ।
ਨਾਲੇ ਹਾਂ, ਹੂੰ, ਫਿਰ ਠੰਡਾ ਹੁੰਦਾ ਮੌਸਮ ਇਸ ਟਾਈਮ ਬਾਕੀ ਦੁਪਹਿਰੇ ਗਰਮੀ ਹੋ ਜਾਂਦੀ ਹੈ।
ਹੋਰ ਬੜੀ ਗਰਮੀ ਕੱਲ੍ਹ ਕੱਲ੍ਹ ਵੀ ਬਹੁਤ ਗਰਮੀ ਕੱਲ੍ਹ ਬੜੀ ਗਰਮੀ ਕੱਲ੍ਹ ਸਵੇਰੇ ਸਵੇਰੇ ਇੰਨੀ ਗਰਮੀ ਹੋ ਗਈ, ਬਹੁਤ
ਹਾਂ ਗਰਮੀ ਤੇ ਪੈ ਹੀ ਬਹੁਤ ਰਹੀ ਹੈ ਆਪਣਾ ਧਿਆਨ ਰੱਖੋ ਗਰਮੀ ਚ। ਗਰਮੀ ਚ ਬਹੁਤ
ਹੋਰ ਪਾਣੀ ਪੂਣੀ ਖੁੱਲ੍ਹਾ ਪੀਆ ਕਰੋ। ਗਰਮੀਆਂ ਵਿੱਚ ਤੇ ਪਾਣੀ ਪੂਣੀ ਖੁੱਲ੍ਹਾ ਪੀਂਦੇ ਰਵੋ ਫਿਰ ਸਹੀ।
ਹਾਂ ਉਹ ਤੇ ਹੈ ਹੀ ਆ। ਪਾਣੀ ਨਾਲ ਹੀ ਠੀਕ ਰਹਿਣਾ ਹੈ ਗਰਮੀਆਂ ਚ ਤੇ। ਹੋਰ ਕੀ, ਅੱਜ ਕੱਲ੍ਹ ਰੋਟੀ ਵੀ ਘੱਟ ਖਾਧੀ ਜਾਂਦੀ ਨਾ ਗਰਮੀ ਕਰਕੇ ਜ਼ਿਆਦਾ ਪਾਣੀ ਪੀ ਲਓ ਪੇਟ ਆ ਫੜ ਜਾਂਦਾ ਹੈ ਤੇ ਰੋਟੀ ਨੀ ਖਾਂਦੀ ਜਾਂਦੀ।
ਆਈ ਮੈਂ ਸਵੇਰ ਦੀ ਰੋਟੀ ਖਾਧੀ ਘੱਟ ਚਾਰ ਵਜੇ ਰੋਟੀ ਖਾਧੀ। ਭੁੱਖ ਨੀ ਲੱਗੀ, ਪਹਿਲਾਂ ਬਣਾ ਬਣਾ ਕੇ ਬਸ ਮਨ ਹੀ ਉਹ ਹੋ ਗਿਆ ਰੋਟੀ ਖਾਣ ਤੇ ਮਨ ਨੀ ਕੀਤਾ, ਫਿਰ ਚਾਰ ਵਜੇ ਰੋਟੀ ਖਾਧੀ।
ਨਹੀਂ ਭੈਣਜੀ ਰੋਟੀ ਟੈਮ ਸਿਰ ਖਾਇਆ ਕਰੋ।
ਹਾਂ।
ਰੋਟੀ ਟਾਈਮ ਸਿਰ ਖਾਓ ਨਾ ਫੇਰ ਸਹੀ ਭਚਦੀ ਏ ਜੇ। ਰੋਟੀ ਲੇਟ ਖਾਓ ਨਾ ਫੇਰ ਪੇਟ ਦਾ ਸ
ਹਾਂ ਖਰਾਬ ਹੋ ਜਾਂਦਾ ਹੁਣ ਆ ਕੇ ਖਾਧੇ ਦੋ
ਹਾਂ, ਆ ਨਾ ਰੋਟੀ ਟਾਈਮ ਸਿਰ ਹੀ ਖਾਓ ਤੇ ਠੀਕ ਰਹਿੰਦਾ।
ਹੋਰ ਕੀ ਹੋ ਦੇਖਾ
ਹੂੰ।
ਰਾਤੀ ਬੰਦਾ ਥੋੜ੍ਹੀ ਬਹੁਤੀ ਰਾਟੀ ਖਾ ਕੇ ਸੋ ਬਸ ਵਧੀਆ ਖਾ ਹਾਂ ਤਾਂ ਹੀ ਤਾਂ ਫੁਲਕਾ ਦੋ ਖਾ ਲਏ ਨੇ
ਹਾਂ ਰਾਤੀ ਖਾਲੀ ਪੇਟ ਸੋਵੋ ਨਾ ਫੇਰ ਮਤਲਬ ਕਿੰਨੇ ਕੁ ਬਾਰਾਂ ਘੰਟੇ ਪੈ ਜਾਂਣਦੇ ਨੇ ਬਾਰਾਂ ਤੇਰਾਂ ਘੰਟੇ ਤੇ ਖਾਲੀ ਪੇਟ ਰੋਟੀ ਰਾਤੀ ਖਾ ਕੇ ਸੋਵੋ ਨਾਸ਼ਤਾ ਸਵੇਰੇ ਹਲਕਾ ਫੁਲਕਾ ਕਰ ਲੋ ਦੁਪਹਿਰੇ ਖਾਓ ਵਧੀਆ ਰੋਟੀ ਦੁਪਹਿਰੇ ਸਲਾਦ ਸਲੂਦ ਨਾਲ ਰੋਟੀ ਖਾਓ ਗਰਮੀ ਹੈ ਨਾ ਅੱਜਕੱਲ
ਅੱਜ ਮੈਂ ਉਹ ਪਿਆਜ ਪਿਆਜ ਬੜੇ ਸਵਾਦ ਬਣਾਏ ਅੱਜ ਮੈਂ ਅੱਜ ਅੱਜ ਮੈਂ ਪਿਆਜ਼ ਬਣਾਏ ਉਹ ਲੱਛੇ ਲੱਛੇ ਬਣਾ ਕੇ ਪਿਆਜਾਂ ਦੇ
ਹਾਂਜੀ
ਤੇ ਉਹਦੇ 'ਚ ਥੋੜਾ ਕੁ ਸਿਰਕਾ ਪਾਇਆ ਤੇ ਉਹ ਦੇਗੀ ਮਿਰਚ ਹੁੰਦੀ ਲਾਲ ਦੇਗੀ ਮਿਰਚ ਲਾਲ
ਹਾਂਜੀ।
ਓਹ ਪਾਈ ਫਿਰ ਨਮਕ ਪਾਯਾ ਤੇ ਬੜੇ ਸਵਾਦ ਪਿਆਜ ਬਣੇ, ਤਿਲ ਪੱ ਟਮਾਟਰ ਬਰਹ ਟਮਾਟਰ ਕੱਟ ਕੇ ਨਾ ਉਦਾ ਗੁੱਦਾ ਸਾਰਾ ਕੱਢ ਲਿਆ। ਤੇ ਓਦੇ ਬਰੀਕ ਬਰੀਕ ਲੰਬੀਆਂ ਲੰਬੀਆਂ ਪਤਲੀਆਂ ਪਤ ਤੀਲੀਆਂ ਓਹ ਵੀ ਵਿੱਚ ਪਾ ਕੇ ਬੌਤ ਸਵਾਦ ਪਿਆਜ ਬਣੇ, ਐਨ ਜੀ ਰੋਟੀ ਖਾ ਲੋੋ ਪਿਆਜ
ਹਾਂਜੀ ਹਾਂਜੀ, ਵਧੀਆ ਹੈ ਤੁਸੀ ਤੇ ਵਧੀਆ ਬਣਾਏ ਭੈਣ ਜੀ। ਕੋਈ ਨੀ ਅਸੀਂ ਵੀ ਬਣਾਵਾਂਗੇ। ਅਸੀਂ ਵੀ ਬਣਾਵਾਂਗੇ ਕਿ ਬਣਾ ਕੇ ਖਾਵਾਂਗੇ।
ਹਾਂ ਹਾਂ, ਬੌਤ ਸਵਾਦ ਬਣੇ। ਕਿੰਨਾ ਵੱਡਾ ਮੈਂ ਡੋਂਗਾ ਭਰ ਕੇ ਬਣਾਯੈ। ਜਰਾ ਜੀ ਬੱਚਿਆ ਪਿਆਜ਼ ਬਿੱਲ ਨਾਲੇ ਸਾਰਾ ਖਤਮ।
ਸਵਾਦ ਸੀ ਨਾ, ਸਵਾਦ ਸਵਾਦ ਹੋਏ ਤੇ ਖਤਮ ਹੋ ਜਾਂਦਾਏ
ਸਵਾਦ ਸਭ ਬੱਚੇ ਖਾ ਗੇ ਖੁਸ਼ ਹੋ ਕੇ
ਬੱਚੇ ਐਵੇਂ ਦੀ ਚੀਜ਼ਾਂ ਤੇ ਲੱਭਦੇ ਨੇ ਚਟਪਟ।
ਹਾਂ, ਔ ਚੱਟ ਹਾਂ ਚੱਟਪੱਟਾ ਬਣ ਗੇਨਾ ਓਹ, ਓਦੇ ਨਾਲ ਦਾਲ ਨਾਲ ਦਾਲ ਨਾਲ ਖਾਓ ਪਿਆਜ਼ ਬੜੇ ਸਵਾਦ ਬਣਦੇ।
ਅੱਛਾ, ਕੇੜੀ ਦਾਲ ਬਣਾਈ ਸੀ ਅੱਜ? ਅੱਛਾ, ਅੱਜ ਮਾਂ ਮੱਖਣੀ ਬਣਾਈ ਸੀ, ਮਾਂ ਮੱਖਣੀ ਨਾਲ ਤੇ ਵੈਸੇ ਈ ਬੜਾ ਸਵਾਦ ਆੰਦੈ।
ਹਾਂ, ਮਾਂ ਮੱਖਣੀ ਬਣਾਈ ਕਰੀਮ ਪਾ ਕੇ ਬਣਾਏ। ਨਾਲ ਮਟਰ ਪਨੀਰ ਬਣਾਯਾ। ਫਿਰ ਹਾਂ, ਮਾਂ ਮੱਖਣੀ ਨਾਲ ਪਿਆਜ ਟੇਸਟੀ ਬੜੇ ਬਣੇ।
ਅਛਾ ਜੀ, ਅੱਛਾ ਭੈਣ ਜੀ ਫੇਰ ਰੱਖਦੇ ਆ ਫੋਨ, ਠੀਕ।
ਹਾਂ ਚਲੋ, ਠੀ ਠੀਕ ਏ ਚਲੋ ਠੀਕ ਏ।
ਹਾਂਜੀ ਭੈਣਜੀ, ਓਕੇ। ਚੁਪ ਕਰ। ਤੇ ਮੁੰਡਾ ਨਿਕਲਯਾ ਸੀ ਰੋਟੀ